ਹਾਂਜੀ, ਸਸ ਸ੍ਰੀ ਕਾਲ ਜੀ।
ਹੋਰ, ਬਸ ਵਧੀਆ ਤੁਸੀ ਸੁਨਾਓ?
ਮੈਂ ਵੀ ਓਕੇ।
ਕੀ ਕਰ ਰੇ ਸੀ?
ਬਸ ਅ ਸ਼ਾਮੀ ਸ਼ਾਮ ਹੋ ਗਈ ਏ, ਸੰਧਿਆ ਵੇਲਾ ਹੋ ਗਿਐ। ਹੁਨ ਚਲੋ, ਦਾਲ ਸਬਜ਼ੀ ਵੇਖਨੇ ਆਂ ਹੁਨ। ਕੀ ਬਨਾਨੇ ਆ
ਹਾਂ, ਬਸ ਰਾਤੀ ਤੇ ਦਾਲ ਈ ਬਾਰਾ ਖਾਂਦੀ ਏ
ਸਹੀ ਏ ਸਹੀ ਰ ਔਰ ਗਰਮੀ ਇੰਨੀ ਹੋ ਗਈ ਏ ਦਾਲ ਬਨ ਜਾਏ ਤੇ ਨਾਲ ਚਾਵਲ ਬਾਨ ਜਾਨ
ਹਾਂ ਨਾਲੇ ਗਰਮੀ ਚ ਨਾ ਫੁਲਕਾ ਖਾਨ ਤੇ ਮਨ ਈ ਨੀ ਕਰਦਾ ਚਾਵਲ ਖਾਨ ਤੇ ਮਾਂਨ ਬਲ ਦਾ ਹਾਂ ਬੇਸਤੀ ਤੇ ਸਵੇਰੇ ਕਿੰਨੀ ਬਾਰਿਸ਼ ਆਈ ਦੀ ਸੀ ਤੇ ਹੁਨ ਥੋੜਾ ਹਾਂ ਹੁ ਉਹਦੇ ਨਾਲ ਕਰਕੇ ਨਾ ਉਹਦੇ ਨਾਲ ਮੌਸਮ ਵੀ ਥੋੜਾ ਚੇਂਜ ਹੋ ਗਿਆ ਦੇ, ਧੁੱਪ ਹੁਨ ਨਿਕਲੀ ਏ, ਹੁਨ ਸੱਤ ਵੱਜ ਕੇ ਤੇ ਧੁੱਪ ਨਿਕਲ ਗਈ ਏ ਹੁਨ
ਅੱਛਾ ਯਾਨੀ ਕਿ ਸਾਫ਼ ਸਾਫ਼
ਹਾਂ ਏਥੇ ਨਾ ਕੁਛ ਐਸਾ ਨਾ ਇੱਥੇ ਮੌਸਮ ਦਾ ਪਤਾ ਈ ਨੀ ਲੱਗਦਾ
ਠੀਕ ਹੈ
ਇੱਥੇ ਕਿਸ ਟਾਈਮ ਉਹ ਗੜਬੜੀ ਹੋ ਜਾਏਗੀ ਮੌਸਮ ਵਿੱਚ ਕਿਵੇਂ ਠੀਕ ਹੋਜਏਗਾ ਕਿਵੇਂ ਖ਼ਰਾਬ ਪਤਾ ਨਹੀਂ ਲੱਗਦਾ ਇੱਥੇ
ਠੀਕ ਠੀਕ ਹੈ ਚਲੋ ਹੋਰ ਦੱਸੋ ਮਨ ਕੋਈ ਵਧੀਆ ਜੀ ਕੋਈ ਅੱਛੀ ਡਿਸ਼ ਦੱਸੋ ਜਿਹੜੀ ਮੈਂ ਬਣਾ ਲਵਾਂ ਕੋਈ ਵਧੀਆ ਸਬਜ਼ੀ ਕੋਈ ਜੋ ਬੱਚੇ ਆਰਾਮ ਨਾਲ ਖਾ ਲੈਣ
ਹਾਂ ਇਥੇ ਦੀ ਇਥੇ ਦੀ ਤੇ ਇੱਥੇ ਦੀ ਤੇ ਫੇਮਸ ਸੀ ਉਹ ਤੇ ਸਬਜ਼ੀ ਉਹ ਰਾਜਨਾ ਚਾਵਲ ਹੀ ਹੈ ਮੈਂ ਹਾਂ ਇੱਕ ਤੇ ਸ ਤੋਂ ਜ਼ਿਆਦਾ ਜਿੱਥੇ ਵੀ ਚਲੇ ਜੋ ਉੱਥੇ ਰਾਜਮਾ ਚਾਵਲ ਜਿੱਥੇ ਥੇ ਚਲੇ ਜਾਓ ਰਾਜਮਾ ਚਾਵਲ
ਅੱਛਾਾ ਤੇ ਦਾਲ ਮੱਖਣੀ ਕਿਸ ਤਰ੍ਹਾਂ ਬਣਾਉਦੇ ਹੋ
ਦਾਲ ਮੱਖਣੀ ਪਹਿਲੇ ਤੇ ਉਹਨੂੰ ਅਹ, ਮਾਵਾਂ ਨੂੰ ਤੇ ਬੋਇਲ ਕਰਦੇ ਆ ਸਿਟੀ ਵਗੈਰਾ ਲਗਵਾਉਂਦੇ ਆ
ਠੀਕ ਹੈ
ਹਾਂ ਉਹਨਾਂ ਨੂੰ ਫੇਿਰ ਉਬਲ ਜਾਂਦੇ ਹੈ ਤੇ ਫਿਰ ਉਹ ਉਹਦਾ ਤੜਕਾ ਤੜਕਾ ਬਣਾਉਂਦੇ ਆ ਪਿਆਜ ਟਮਾਟਰ ਵਗੈਰਾ ਪਾ ਕੇ ਜੋ ਮਸਾਲੇ ਪਾਉਣੇ ਆ ਤੁਸੀਂ ਉਹ ਪਾਾਲੋ ਤੇ ਫਿਰ ਉਹੀ ਤੜਕਾ ਸ ਦਾਲ ਦੇ ਵਿੱਚ ਪਾ ਲਓ ਦਾਲ ਮੱਖਣੀ ਫਿਰ ਤੇ ਹਾਂ ਤੇ ਫੇਰ ਉਹ ਥੋੜਾ ਜਿਹਾ ਹੋ ਜਾਏਗਾ ਉਹਦੇ ਵਿੱਚ ਤੇ ਉਹਦੇ ਵਿੱਚ ਨਾ ਥੋੜ੍ਹਾ ਜਿਹਾ ਨਾ ਅੱਧੀ ਗਲਾਸੀ ਨਾ ਦੁੱਧ ਪਾ ਲੋ,
ਅੱਛਾ!
ਹਾਂ ਦੁੱਧ ਪਾ ਲਓ ਜਾਂ ਮਲਾਈ ਪਾ ਲੋ, ਤੇ ਹਾਂ। ਫੇਰ ਉਹਨ ਥੋੜ੍ਹੀ ਪੰਜ ਮਿੰਟ, ਨਾ ਹਲਕੀ ਆਚ ਤੇ ਗੈਸ। ਉੱਥੇ ਸੇਕ ਦੇਣੀ ਉਹਨੂੰ ਤੇ ਉਹਦੇ ਨਾਲ ਫਿਰ ਤੁਹਾਡੀ ਉਹ ਦਾਲ ਮੱਖਣੀ ਤਿਆਰ ਹੋ ਜਾਏਗੀ।
ਠੀਕ ਹੈ, ਸਮਝਗੀ ਸਮਝਗੀ ਹੋਰ ਕੀ ਕਹਿੰਦੇ ਨੇ ਆਪਣਾ ਰਾਤੀ ਭਿਗੋ ਕੇ ਰੱਖਦੇ ਹੋ।
ਨਹੀਂ- ਨਹੀਂ ਮੈਂ ਰਾਜਮਾਂ ਕੋ ਕੋਈ ਭਿਓ ਕੇ ਨਹੀਂ ਰੱਖਦੀ ਮੈਂ ਸਿੱਧਾ ਡਾਇਰੈਕਟ ਹੀ ਰੱਖ ਦਿੰਦੇ ਆ। ਜੁਧ ਵੀ ਰੱਖਣੀ ਹੈ ਨਾ ਉਹਨੂੰ, ਗੈਸ ਤੇ ਤੇ ਉਹਦੇ ਵਿੱਚ, ਵਿੱਚ ਨਾ ਥੋੜਾ ਜਿਹਾ ਨਮਕ, ਤੇ ਅਹ ਢਾਲਢਾ ਘਿਓ ਜ਼ਰੂਰ ਪਾਣਾ ਉਹਦੇ ਵਿੱਚ,
ਠੀਕ ਏ, ਠੀਕ ਏ।
ਕੀ ਹੈ ਕਿ ਵੀ ਥੋੜ੍ਹਾ ਜਲਦੀ ਗੱਲ ਵੀ ਜਾਣਦੀ ਸੀ ਵੀ ਅੱਛੇ ਤਿਆਰ ਹੋ ਜਾਈਏ। ਨਾਲੇ ਸਾਰਾ- ਮਟੀਰੀਅਲ ਮਸਾਲੇ ਉੱਤੇ ਹੀ ਹੁੰਦਾ ਉਹ ਅਗਰ ਟੇਸਟੀ ਹੋਏਗਾ ਤੇ ਫਿਰ ਸਭ ਕੁਛ ਠੀਕ ਹੋਏਗਾ। ਸਾਰੀ ਜਾਨ ਤੇ ਉਹਦੇ ਤੇ ਪੈਂਦੀ ਐ ਮੇਨ ਚ।
ਹਮ। ਤੇ ਮੈ ਕਹਿਣਾ, ਚ ਰਹੀ ਸੀ। ਕਿ ਜਿਵੇਂ ਤੁਸੀਂ ਜਿਵੇਂ ਅਹ ਦਾਲ ਮੱਖਣੀ ਬਾਜ਼ਾਰ ਦੀ ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ ਉਹ ਨਾ ਲਾ ਹੱਲ -ਲਾਲ ਪੰਜ ਜਿਹਾ ਹੁੰਦਾ।
ਤਾ ਤੇ ਓਦੇ ਵਿੱਚ ਦੇਗੀ ਮਿਰਚ ਪਾਦੇ। ਦੇਣਾ ਹੂ
ਅੱਛਾ!
ਹਾ, ਓਇਓ ਰੰਗ ਦੇਗੀ ਮਿਰਚ ਉਹੀ ਏ।
ਠੀਕ ਏ ਬੱਚੇ। ਜੋ ਉਹ ਨੂੰ ਉਸ ਤਿਸ। ਮੰਗਵਾਉਂਦੇ ਘਰ ਇੰਨੀ ਮਿਹਨਤ ਕਰ ਲੋ,
ਉਹ ਫਿਰ ਬਾਜ਼ਾਰ ਦੀ ਤੇ ਬਾਜ਼ਾਰ ਦੀ ਨਾ ਓ ਤੇ ਸੁਆਦ ਲੱਗਣੀ, ਲੱਗਣੀ, ਹੈ ਘਰ ਦੀ ਜਿੰਨੀ ਮਰਜ਼ੀ ਤੁਸੀਂ ਅ ਟੇਸਟੀ ਬਣਾ ਲਓ, ਇਹਨਾਂ ਨੂੰ ਅੱਛੀ ਲੱਗਣੀ ਨੀ ਹੈ।
ਹਾਂ ਮੈਂ ਬੜੀ ਮਿਹਨਤ, ਬੜੀ ਮਿਹਨਤ, ਦੇਸੀ ਘਿਓ- - ਚ
ਸਭ ਕੁੱਛ ਕਰਲੋ ਇਹਨਾਂ ਨੂੰ ਨਈ ਬਿਲਕੁਲ ਬਿਲਕੁਲ, ਨਈ ਪਸੰਦ ਆਨੀ ਜੋ ਬਾਜ਼ਾਰ ਦੀ ਤੇ ਫੇਰ ਉਹ ਬਾਜ਼ਾਰ ਦੀ ਮੋਹਰ ਏ।
ਆਹ, ਪਹਿਲੇ ਕਿਧਰੇ ਚਲੇ ਜਾਓ ਰਸ ਤੇ ਵਿੱਚ ਦਾਲ ਮੱਖਣੀ। ਔਰ ਤੰਦੂਰੀ ਰੋਟੀ ਔਡਰ ਕਰਦੋ। ਮੈਂ ਹੈਰਾਨ ਹੁਣੀ ਹਾਂ, ਮੈਂ ਕਿਹਾ ਮੈਂ ਘਰ ਬਣਾ-ਬਣਾ ਕੇ ਥੱਕ ਗਈ ਇਹਨਾਂ ਨੂੰ ਕਦ ਹੂ, ਕੀਤੀ ਕਿ ਹਾਂ ਸਵਾਦ ਬਨੀ ਦਾ
ਹਾਂ ਉਹ ਜਿਹਨਾਂ ਨੂੰ ਫਿਰ ਬਾਹਰ ਦੀ ਆਦਤ ਏ ਤ ਓ ਫਿਰਉਨ੍ਹਾਂ ਬਾਹਰ ਦੀ ਰੱਖਣੀ ਵੈਸੇ ਬਾਹਰਲੀ ਚੀਜ਼ ਅਸੀਂ ਲੋਕ ਘਰ ਵੀ ਬਣਾ ਸਕਦੇਹਾ। ਪਰ ਇਹਨਾਂ ਨੂੰ ਪਸੰਦ ਨਹੀਂ ਨਾ ਆਉਂਦੀ।
ਪਤਾ ਹੁਣ ਨਾ ਬਾਜ਼ਾਰ ਵਾਲੇ ਵੀ ਨਾ ਫਾਇਆ ਵੱਡਣ ਲੱਗ
ਹਾਂ।
ਉਹਨਾਂ ਨੂੰ ਪਤਾ ਬਾਹਰੋਂ ਆਏ ਨੇ ਇਹਨਾਂ ਨੂੰ ਭੁੱਖ ਲੱਗੀ ਹੋਈ ਹੈ ਖਾ ਲੈਣਗੇ। ਬੱਚੇ ਬੱਚਿਆਂ ਨੂੰ ਇਹ ਹੈ ਕਿ ਅਸੀਂ ਬਾਹਰ ਆਏ ਹੋਏ ਹਾਂ ਪਰ ਸਾਨੂੰ ਸਭ ਸਮਝ ਆਉਂਦੀ ਕਿ ਬਸ ਇਹਨਾਂ ਨੇ ਐਵੇਂ ਫਟਾਫਟ ਉਬਲੀ ਹੋਈ ਦਾਲ ਨੂੰ ਐਵੇਂ ਤੜਕਾ ਲਾ ਕੇ ਦੇ ਬਸ ਕਿੰਨੇ-ਕਿੰਨੇ ਦਿਨਾਂ ਦੀ ਉਬਲੀਆਂ ਹੁੰਦੀਆਂ।
ਜੋ ਘਰ ਤਿਆਰ ਹੁੰਦੀ ਨਾ ਉਹ ਬਾਜ਼ਾਰ ਵਾਲੀ ਤਿਆਰ ਨਹੀਂ ਏਦਾਂ ਕਰ ਸਕਦੇ ਸਾਫ਼ ਤੇ ਜੋ ਮਸਾਲੇ ਪਾਣੇ ਉਹਨਾਂ ਨੇ ਪਤਾ ਨੀ ਕਦੋਂ-ਕਦੋਂ ਦੀ ਚੀਜ਼ਾਂ ਯੂਜ ਕਰਦੇ ਆ, ਕਦੋਂ-ਕਦੋਂ ਦਾ ਤੇਲ ਪਾਉਂਦੇ, ਕਦੋਂ-ਕਦੋਂ ਦੀ ਮਸਾਲੇ ਵਗੈਰਾ ਪਾਉਂਦੇ ਆ, ਉਹਦਾ ਵੀ ਨੀ ਨਾ ਕੋਈ ਗਰੰਟੀ ਹੈਗੀ।
ਹਾਂ ਉਹ ਕੀ ਕਹਿੰਦੇ ਨੇ ਆਪਣਾ ਜਿਹੜੇ ਉਹ ਹੈਗੇ ਨੇ ਇੱਕ ਐ ਇੱਕ ਐਪ ਵਿੱਚ ਨਾ ਮੈਂ ਵੀਡੀਓ ਵੇਖੀ ਉਹ ਮੁੰਡਾ ਦੱਸਦਾ ਪਿਆ ਸੀ ਕਹਿੰਦੇ ਦਾਲਾਂ ਨੂੰ ਉਬਾਲ ਕੇ ਕਿੰਨਾ ਫ੍ਰੀਜ਼ ਰੱਖਣਾ ਪੈਂਦਾ ਫਰਿਜਾਂ ਵਿੱਚ
ਹਾਂਜੀ-ਹਾਂਜੀ।
ਫਿਰ ਜਦੋਂ ਕੋਈ ਗ੍ਰਾਹਕ ਆਉਂਦਾ ਫਟਾਫਟ ਗਰਮ ਕਰਕੇ ਥੋੜ੍ਹੀ ਜਿਹੀ ਗਰੇੇਵੀ ਮਿਕਸ ਕਰਕੇ ਦਾਲ ਦੇ ਦਿੰਦੇ ਆ।
ਤੇ ਫਿਰ ਉਹ ਮਟੀਰੀਅਲ ਪਹਿਲੇ ਹੀ ਤਿਆਰ ਕਰਕੇ ਰੱਖਦੇ ਨਾ ਹੁਣ ਜਿਵੇਂ ਕੋਈ ਕਸਟਮਰ ਆ ਗਿਆ ਖਾਣ ਇੱਕ ਇਕਦਮ ਉਸੇ ਟਾਈਮ ਤੇ ਉਹ ਚੀਜ਼ ਬਣਾ ਨਹੀਂ ਸਕਦੇ।
ਹਾਂ ਬਿਲਕੁਲ
ਹਾ ਉਸੇ ਟਾਈਮ ਤੇ ਨੀ ਨਾ ਉਹ ਚੀਜ਼ ਬਣਾ ਸਕਦੇ ਕੋਈ ਕਿਵੇਂ ਵੀ ਉਹਨੂੰ ਭੁੱਖ ਲੱਗੀ ਰ ਹੈ ਉਹ ਤਰਨਗੇ ਕਿਸ ਟਾਈਮ ਚੀਜ਼ ਬਨੇਗੀ। ਤੇ ਫੇਰ ਉਹ ਉਹ ਤੇ ਫੇਰ ਮੁਸ਼ਕਿਲ ਹੋ ਜਾਂਦਾ ਉਹਨਾਂ ਨੇ ਪਹਿਲੇ ਤਿਆਰ ਤਰੀ ਹਰ ਚੀਜ਼ ਕਹਿੰਦੇ ਬਸ ਇੱਕ ਗਰਮ ਗਰ ਗਰਮ ਕਰਨਾ ਪੈਂਦਾ ਤੇ ਉਹ- ਮਟੀਰੀਅਲ ਉਹਦੇ ਵਿੱਚ ਪਾਉਣਾ ਬਸ
ਪਤਾ ਮੈਂ ਇੱਕ ਵਾਰੀ ਮੈਂ ਹਾਂ ਪਟਤਵਾਲੀ ਗੱਲ ਬਿਲਕੁਲ ਸਹੀ ਹੈ ਇੱਕ ਕਦੀ ਮੈਂ ਨਾ ਰੈਸਟੋਰੈਂਟ ਵਿੱਚ ਗਈ ਮੈਂਨੂੰ ਕਿਹਾ ਮੈਨੂੰ ਚਾਹ ਚਾਹੀਦੀ ਚਾਹ ਪੀਣੀ ਹੈ, ਤੁਸੀਂ ਮੰਨੋਗੇ ਮੈਂ ਚਾਹ ਅਜੇ ਕਈ ਹੈ ਨਾਲ ਦੀ ਚਾਹ ਲੈ ਆਇਆ।
ਹੂੰ
ਇਹਦਾ ਮਤਲਬ ਚਾਹ ਪਹਿਲੇ ਦੀ ਬਣਦੀ ਪਈ ਸੀ, ਜਾਂ ਫਿਰ ਕੇਟਲੀ ਵਿੱਚ ਪੁਰਾਣੀ ਹੈਗੀ ਸੀ। ਠੀਕ
ਹਾਂਜੀ ਹਾਂਜੀ ਹੈਲੋ।
ਆਵਾਜ਼ ਆ ਰਹੀ ਹੈ ਮੈਨੂੰ ਤੁਹਾਡੇ, ਮੈਂ ਕਹਿ ਰਹੀ ਹਾਂ ਜਿਵੇਂ ਬਾਹਰ ਹੋਟਲ ਵਿੱਚ ਜਾਓ ਰੈਸਟੋਰੈਂਟ ਰਸਤੇ ਚ ਅਸੀਂ ਰੁਕਣੇ ਹਾਂ ਚਾਹ ਪੀਣ ਵਾਸਤੇ ਤੇ ਜਦੋਂ ਢਾਬੇ ਤੇ ਜਾਓ ਨਾ ਤੇ ਚਾਹ ਮੰਗੋ ਤੇ ਨਾਲ ਹੀ ਚਾਹ ਬਣੀ ਬਣਾਈ ਲੈ ਆਉਣਗੇ। ਨਾਲ ਹੀ
ਉਹਥੇ ਫਿਰ ਕੋਈ ਬੰਨੀ ਹੋਈ ਹੁੰਦੀ ਹੈ ਨਾ ਉਹਨਾਂ ਕੋਲ ਪਹਿਲੇ ਹੀ ਪਈ ਹੁੰਦੀ ਹੈ ਫੇਰ ਉਹਨਾਂ ਨੇ ਗਰਮ- ਗਰਮ ਕਰਕੇ ਉਹੀ ਦੇਣੀ ਹੁੰਦੀ ਹੈ ਨਾ ਫਿਰ ਉਸੇ ਟਾਈਮ ਤੇ ਨ ਦਾ ਸਪੋਟ ਤੇ ਬਣਾ ਨੀ ਸਕਦੇ ਉਹ
ਹੁਣ ਮੈਂ ਸੋਚਣੀ ਹ ਬੰਦਾ ਚਾਹ ਵੀ ਨਹੀਂ ਪੀ ਸਕਦਾ ਤਾਜ਼ੀ
ਜਿਵੇਂ ਜਿੱਥੇ ਜਾਣਾ ਹੈ ਨਾ ਬੰਦੇ ਨੂੰ ਹਰ ਚੀਜ਼ ਆਪਣੀ ਨਾਲ ਆਪੇ ਕਰਨੀ ਹਰ ਚੀਜ਼ ਦੀ ਸੁਵਿਧਾ ਆਪਣੇ ਹੋਰ ਰੱਖੋ ਏਦਾਂ ਜਾਣਾ ਹਊਗਾ ਹਰ ਚੀਜ਼ ਜਿੱਥੇ ਭਾਵੇਂ ਕੋਲ ਜਾਣਾ ਦੂਰ ਜਾਣਾ, ਕੋਲ ਰੱਖੋ, ਹਰ ਚੀਜ਼ ਆਪਣੇ ਕੋਲ।
ਹੋਰ, ਹੋਰ ਸਭ ਤੁਹਾਡੇ ਪੇਕੇ ਸਭ ਠੀਕ ਹੈ?
ਸਾਰੇ ਵਧੀਆ, ਸਭ ਠੀਕ- ਠਾਕ ਹੈ।ਸਭ ਮੌਜ ਵਸ ਵੀ ਕੁਛ ਗਿਆ ਤਾਂ ਘੁੰਮਣ ਕੋਈ ਫੈਮਿਲੀ ਘੁੰਮਣ ਗਈ, ਕੋਈ ਘਰ ਏ, ਕੋਈ ਇੱਧਰ ਏ, ਕੋਈ ਉੱਧਰ ਏ।
ਹਮਮ, ਸਭ ਲੱਗੇ ਹੋਏ ਨੇ ਘੁੰਮਣ
ਸਭ ਆਪਣੇ -ਆਪਣੇ ਕੰਮੋ ਖਮੀ ਲੱਗੇ ਦੇ ਆ।
ਹਮਮ, ਹੋਰ ਏ ਕੀ ਕਹਿੰਦੇ ਨੇ ਨਾ ਬੱਚੇ ਤੁਹਾਡੇ, ਜਿਹੜੇ ਸਕੂਲ ਜਾਂਦੇ ਨੇ ਇਹਨਾਂ ਨੇ ਹੋਮ
ਹਾਂ, ਹਾਂਜੀ-ਹਾਂਜੀ ਬਸ ਥੋੜਾ ਜਿਹਾ ਰਹਿ ਗਿਆ ਵੀ ਜਦੋਂ ਸਕੂਲ ਖੁਲਨੇ ਇਹਨਾਂ ਦੇ ਕੰਪਲੀਟ ਹੋ ਜਾਨੇ ਹੋਮਵਕ।
ਟੈਂਨਸ਼ਨ ਲਈ ਜਾਂਦੀ ਬੱਚੇ ਵਾਰੀ-ਵਾਰੀ ਬੋਲਦੇ ਪੜ੍ਹ ਲੈ। ਪੜ ਲੈ -ਪੜ ਲੈ, ਯਾ ਬੱਚੇ ਨੂੰ ਵਾਰ-ਵਾਰ ਕਹਿਣਾ ਪੈਂਦਾ ਪੜ੍ਹਾਨ ਲਈ ਐਵੇਂ ਬਹਿ ਜਾਂਦੇ ਨੇ।
ਉਹ ਇਹਨਾਂ ਨੂੰ ਬਸ ਦੋ ਵਾਰੀ ਕਹਿੰਦੀ ਆ ਮੈਂ, ਬਸ। ਤੇ ਫੇਰ ਹਾਂ। ਫੇਰ ਸਾਡਾ ਫੇਰ, ਸਾਡਾ ਹੀ ਚੱਲਦਾ ਹੁਕਮ।
ਅੱਛਾ! ਦੋ ਵਾਰੀ ਚ ਮੰਨ ਜਾਂਦੇ ਨੇ।
ਦੋ ਵਾਰੀ ਕਹਿਨੇ ਆ। ਦੋ-ਦੋ ਵਾਰੀ ਕਹੋ ਤੇ ਇਹਨਾਂ ਦਾ ਤੀਸਰੀ ਵਾਰ ਕਹੋ ਉਹ ਸਾਡਾ ਫੇਰ।
ਹਾਂ, ਹ -ਹ -ਹ।
ਕਿਉਂਕਿ, ਹਾਂ। ਕਿਉਂਕਿ ਪਿਆਰ ਦੀ ਭਾਸ਼ਾ ਨੀ ਨਾ ਸਮਝ ਦਿੰਦੇ ਫੇਰ ਇਹ।
ਠੀਕ ਐ ਠੀਕ ਕਦੀ ਕੁ ਮਾਰੇ ਕੁ ਕੁੱਟਿਆ ਬੱਚਿਆਂ ਨੂੰ।
ਇਹ ਇਹਨਾਂ ਨੂੰ ਮਾਰਨ ਤੇ ਮਨ ਵੀ ਨੀ ਕਰਦਾ।
ਓਏ ਹੋਏ ਅੱ
ਹਾਂ ਮਾਰੋ ਤੇ ਫੇਰ ਆਪਣਾ ਆਪ ਨੂੰ ਪਰੇਸ਼ਾਨ ਕਰੋ ਫੇਰ ਮਨ ਦੁਖੀ ਰਹਿੰਦਾ ਹੈ ਕਿ ਹਾਂ ਮਾਰਿਆ ਕਿਉ ਏ?
ਹੂੰ,
ਹੋਰ
ਬੜੇ ਪੇਸ਼ੈਂਸ ਚਾਹੀਦੇ ਨੇ ਨਾ ਮਾਰਨ ਆ
ਹਾਂ, ਹਾਂਜੀ। ਬਸ ਇਹਨਾਂ ਨੂੰ ਆਪ ਅ ਹ ਆ
ਹਾਂ-ਹਾਂ ਸੁਣਦੀ ਪਈਆਂ।
ਮੈਨੂੰ ਤੁਹਾਡੀ ਆਵਾਜ਼ ਕੱਟ-ਕੱਟ ਕੇ ਆਂਦੀ ਐ।
ਨਹੀਂ ਮੈਨੂੰ ਬਿਲਕੁਲ ਸਹੀ ਆ ਰਹੀ ਆਵਾਜ਼।
ਅੱਛਾ ਬਸ ਕਹਣ ਤੁਹਾਨੂੰ ਕਿਹਾ ਤੇ ਹੈ ਦੋ ਦਿਨ ਇਹਨਾਂ ਦੇ ਤੀਸਰਾ ਦਿਨ ਸਾਡਾ।
ਅੱਛਾ ਤੇ ਕਦੇ ਸ਼ਿਕਾਇਤ ਲਗਾਈ ਏ ਤੇ ਫਾਦਰ ਨੂੰ ਬੱਚਿਆਂ ਦੇ ਪਾ
ਮੈਂ, ਮੈਂ ਇਹਨਾਂ ਦੀ ਕੁਛ ਵੀ ਹਰ ਦਿੱਕਤ ਹੁੰਦੀ ਮੈਂ ਨੀ ਛੁਪਾਦੀ,
ਅੱਛਾ,
ਹਾਂ ਮੈਂ ਉਹੀ ਭਾਵੇਂ ਛੋਟੀ ਵੀ ਹੋਏਗੀ ਵੱਡੀ ਵੀ ਹੋਏਗੀ ਮੈਂ ਜੋ ਇਹਨਾਂ ਨੇ ਕੀਤਾ ਨਾ ਮੈਂ ਇਹਨਾਂ ਨੂੰ ਦੱਸਣਾ ਹੀ ਦੱਸਣਾ।
ਤੇ ਫੇਰ ਇਕ ਹੁਣ ਕਹਿੰਦੇ ਨੀ ਹੈ ਕਿ ਪਾਪਾ ਨੂੰ ਨਾ ਦੱਸੋ?
ਕਹਿੰਦੇ ਆ। ਕਹਿੰਦੇ ਆ ਮੈਨੂੰ ਪਰ ਮੈਂ ਨੀ ਸੁਣਦੀ। ਕਿਉਂਕਿ ਜੇ ਇਹਨਾਂ ਦੇ ਆਖੇ ਲੱਗ ਗਏ ਨਾ ਤੇ ਫੇਰ ਬੱਚੇ ਹੱਥੋਂ ਗਏ।
ਅੱਛਾ ਤੇ ਉਹਨੇ ਕਿੰਨੇ ਸਿਖਾਇਆ।
ਕਿੰਨੇ ਸਿਖਾਇਆ ਸੱਸ ਹੁਣ ਬਸ ਬੱਚਿਆਂ ਨਾਲ ਤਾਂ ਹੁਣ ਸਿੱਖਣਾ ਪੈਂਦਾ ਹੀ ਹੈ ਸਿਖਾਉਣਾ ਕਿੰਨੇ ਐ ਕਦੀ ਵੀ ਆਪਣੇ ਬੱਚਿਆਂ ਦੀ ਤਾਰੀਫ਼ ਨਾ ਕਰੋ ਬੱਚਿਆਂ ਦੇ ਸਾਹਮਣੇ।
ਅੱਛਾ,
ਹਾਂ। ਹੈਲੋ,
ਹਾਂ ਹਾਂ ਸੁਣਦੀ ਪਈ ਆ ਮੈਂ ਸੁਣਦੀ ਪਈ ਆ। ਅੱਛਾ ਅਸੀਂ ਤਾਂ ਜਰਾ ਮਾਸਾ ਕੋਈ ਚੰਗਾ ਜਿਹਾ ਕੰਮ ਕਰ ਲੋ। ਨਾਲ ਹੀ ਅਪ੍ਰਸ਼ੀਏਟ ਕਰਨ ਲੱਗ ਜਾਂਨੇ ਆ।
ਹੈਲੋ,
ਠੀਕ ਹੈ ਮੈਂ ਫੇਰ ਗੱਲ ਕਰਾਂਗੀ ਠੀਕ ਐ,
ਹੂੰ ਆ,
ਓਕੇ ਸਤਿ ਸ੍ਰੀ ਕਾਲ